ਆਨੰਦ ਨੇ ਸਤਿ ਸ੍ਰੀ ਅਕਾਲ। ਕੀ ਹਾਲ ਚਾਲ ਏ?
ਵਧੀਆ-ਵਧੀਆ ਤੁਸੀਂ ਸੁਣਾਓ?
ਕੀ ਕਰ ਰਹੇ ਓ?
ਬਸ ਰੋਟੀ ਵਗੈਰਾ ਖਾ ਕੇ ਵਿਹਲੇ ਹੋਏ ਸੀ ਹੁਣ ਬੈਠੇ ਸੀ ਵਿਹਲੇ ਹੋ ਕੇ
ਅੱਛਾ ਹੋਰ ਨਵੀਂ ਤਾਜੀ। ਆ ਜਾਏਯਾ ਕਰੋ ਤੁਸੀਂ ਤੇ ਆਦੀਆਂ ਨਹੀਂ ਹੈਗੀਆਂ।
ਬਸ ਆਂਟੀ ਟੈਮ ਕਿੱਥੇ ਮਿਲਦਾ।
ਸਾਰਾ ਦਿਨ ਕੀ ਕਰਦੀਆਂ ਰਹਿੰਦੀਆਂ ਮਾਵਾਂ ਧੀਆਂ।
ਬਸ ਪਹਿਲੇ ਘਰ ਦੇ ਕੰਮ ਚੱਲਦੇ ਰਹਿੰਦੇ ਨੇ ਬਾਰਾਂ ਇੱਕ ਵਜੇ ਤੱਕ ਮੰਮੀ ਨਾਲ ਹੂੰ।
ਫੈਮਲੀ ਛੋਟੀ ਜੀ ਏ
ਹਾਂਜੀ ਉਹ ਤੇ ਹੈ ਪਰ ਬਸ ਪਤਾ ਹੀ ਏ ਤੁਹਾਨੂੰ ਇੱਕ ਕੰਮ ਛੇੜੋ ਫੇਿਰ ਚੱਲਦਾ ਰਹਿੰਦਾ।
ਸਹੀ ਗ ਭਾਵੇਂ ਤਿੰਨ ਜਾਣੇ ਆ।ਭਾਵੇਂ ਚਾਰ ਜਾਣੇ ਆ। ਆਰ ਤੇ ਨਾ ਹੀ ਕੰਮ ਕਰ ਮੜ ਉਹਨੇ ਵਾਰ ਹੁੰਦਾ।
ਹਾਂਜੇ, ਤੇ ਮੰਮੀ ਕਹਿੰਦੀ ਐ। ਬਈ ਮੰਮੀ ਨੇ ਇੰਨਾ ਸੁਖ ਹੈਗਾ ਜਿਵੇਂ ਛੁੱਟੀਆਂ ਨੇ ਮੰਮੀ ਕਹਿੰਦੀ ਸਕੂਲ ਜਦੋਂ ਤੂੰ ਜਾਏਗੀ ਨਾ ਬਈ ਹੋ ਜਾਂਣੀ ਏ ਬੜੀ
ਆਰਾਮ ਨਾਲ ਉੱਠਣਾ ਵਗੈਰਾ ਫੇਰ ਇਹ ਇੰਨੀ ਜਲਦੀ ਨਾ ਉੱਠਣਾ ਪੈਂਦਾ। ਹੈਲੋ